ਨਮਸਤੇ, ਮੈਮ ਕਿਵੇਂ ਹੋ?
ਵਧੀਆ, ਤੁਸੀਂ ਦੱਸੋ?
ਠੀਕ ਆ, ਹੋਰ ਕੀ ਕਰ ਰਹੇ ਸੀ ਮੈਮ?
ਕੁਛ ਨੀ, ਤੁਸੀਂ ਦੱਸੋ ਕੀ ਕਰ ਰਹੇ ਸੀ?
ਕੁਛ ਨੀ ਮੈਂ ਬਸ, ਹੁਣ ਖਾਣਾ ਵਗੈਰਾ ਖਾ ਕੇ ਹਟੇ ਸੀਗੇ।
ਅੱਛਾ, ਅੱਛਾ। ਹੋਰ ਤੁਸੀਂ ਕੀ ਕਰਦੇ ਓ?
ਮੈਂਮ ਮੈਂ, ਬਸ ਸਟੱਡੀ ਕਰ ਰਹੀ ਹਾਂ।
ਠੀਕ ਹੈ, ਠੀਕ ਹੈ। ਕਿਸ ਚੀਜ਼ ਦੀ ਮੈਮ?
ਮੈਮ, ਮੈਂ ਪਲੱਸ ਵਨ ਕਰ ਰਹੀ ਹਾਂ।
ਓਕੇ- ਓਕੇ, ਹੋਰ ਸੁਣਾਓ ਮੈਮ?
ਵਧੀਆ ਜੀ, ਤੁਸੀਂ ਖਾਣੇ ਖਾ ਲਿਆ ਖਾਣਾ?
ਨਹੀਂ ਮੈਮ, ਮੈਂ ਆਪਣੇ ਡੈਡੀ ਨਾਲ ਖਾਂਦੀ ਹੁੰਦੀ ਹਾਂ, ਹਲੇ ਮੇਰੇ ਡੈਡੀ ਆਏ ਨਹੀਂ ਸੀਗੇ।
ਅੱਛਾ ਅੱਛਾ, ਮੈਂ ਵੈਸੇ ਤਾਂ ਮੇਰੇ ਪਾਪਾ ਨਾਲ ਹੀ ਖਾਂਦੀ ਹੁੰਦੀ ਹਾਂ। ਪਰ ਉਹਨਾਂ ਨੇ ਹਾਲੇ ਨਾ ਮਤਲਬ ਕਿ ਉਹਨਾਂ ਦੇ ਦਰਦ ਹੁੰਦਾ ਨਾ, ਉਹਨਾਂ ਦੇ ਪਥਰੀਆਂ ਦਾ ਦਰਦ ਹੁੰਦਾ ਹੈ ਤਾਂ ਕਰਕੇ ਕਿ ਫੇਰ ਉਹਨਾਂ ਨੂੰ, ਕਿਸੇ ਨੇ ਉਹਨਾਂ ਨੇ ਦੇਸੀ ਦਵਾਈ ਲਈ ਹੋਣੀ। ਪਹਿਲਾਂ ਦੂਸਰੀ ਨਾਲ ਤਾਂ ਫ਼ਰਕ ਫਰਕ ਨਹੀਂ ਪਿਆ, ਤੇ ਹੁਣ ਉਹਨਾਂ ਨੇ ਦੇਸੀ ਲਈ ਸੀਗੀ। ਤਾਂ ਕਰਕੇ ਫੇਰ ਉਹਨਾ ਨੂੰ ਕਿਸੇ ਨੇ ਦੱਸਿਆ ਸੀ, ਵੀ ਤੁਸੀਂ ਕਿਸੇ ਤੋਂ ਜੂਠਾ ਨਹੀਂ ਖਾਣਾ। ਤਾਂ ਕਰਕੇ ਕਿ ਫੇਰ ਮੈਂ, ਪਹਿਲੀ ਹੀ ਖਾ ਲੈਂਦੀ ਹਾਂ।
ਠੀਕ ਹੈ ਠੀਕ।
ਫਿਰ ਮੈਂ ਮੰਮਾ ਹੁਣ ਨਾਲ ਖਾ ਲੈਂਦੀ ਹਾਂ, ਮੇਰੇ ਨਾਲ।
ਹਾਂਜੀ, ਹਾਂਜੀ ਇਹੀ ਹੁੰਦਾ ਨਾ ਫੇਰ ਓਹ ਤਾਂ ਵੀ ਲਗਾ ਲੋ ਆਪਾਂ, ਜਿਵੇਂ ਦਵਾਈ ਖਾ ਰਹੇ ਹਾਂ ਵੀ, ਤੁਹਾਡੇ ਡੈਡੀ ਲਗਾ ਲੋ
ਪਰਹੇਜ਼ ਹੋਣਾ ਚਾਹੀਦਾ ਦੇਖੋ ਫੇਰ ਜੀ ਫੇਰ ਵੀ ਜੀ ਫਰਕ ਨਾ ਪਵੇ, ਜੇ ਆਪਾਂ ਇਹਨਾ ਪਰਹੇਜ਼ ਰੱਖਾਂਗੇ ਫੇਰ
ਦੇਖੋ ਅੱਜ ਕੱਲ ਪਤਾ ਕੀ ਆ ਚੀਜ਼ਾਂ ਦਾ, ਜਿਵੇਂ ਆਪਾਂ ਤਲਿਆ, ਫੂਲਿਆ, ਚੀਜ਼ਾਂ ਖਾ ਲਈਆਂ। ਓਹਦੇ ਕਰਕੇ ਆਪਾਂ ਨੂੰ ਦੇਖੋ, ਜਿਆਦਾ ਹੋ ਜਾਂਦਾ।
ਹਾਂਜੀ ਹਾਂਜੀ, ਸਹੀ ਕਹਿ ਰਹਿਓ ਮੈਂਮ। ਹੁਣ ਜੇ ਆਪਾਂ ਖੁਦ ਹੀ ਨ ਪਰਹੇਜ਼ ਰੱਖਾਂਗੇ, ਫੇਰ ਆਪਾਂ ਡਾਕਟਰਾਂ ਨੂੰ ਵੀ ਕੀ ਕਸੂਰ ਕੱਢਾਂਗੇ, ਜਿੱਦਾਂ ਆਪਾਂ ਖੁਦ ਹੀ ਨੀ ਪਰਹੇਜ਼ ਰੱਖਿਆ।
ਅੱਜ ਕੱਲ, ਦੇਖੋ ਹੁਣ ਆਪਾਂ ਦਾਲਾਂ ਸਬਜ਼ੀਆਂ ਬਣਾਦੇ ਹਾਂ ਦੇਖੋ, ਘਰਾਂ ਦੇ ਵਿੱਚ ਆਪਾਂ ਇੱਕ ਸਿੰ ਲ ਤਰੀਕੇ ਨਾਲ ਬਣਾ ਲੈਂਦੇ ਹਾਂ ਉਹਨਾਂ ਨੂੰ, ਪਰ ਜਦੋਂ ਹੁਣ ਆਪਾਂ ਦੇਖੋ ਬਾਹਰ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਤਰੀਕੇ ਦੀਆਂ, ਉਹ ਉਹੀ ਦਾਲਾਂ ਹੁੰਦੀਆਂ ਦੇਖੋ, ਆਪਾਂ ਦੇਖਿਆ ਨਾ, ਤੁਸੀਂ ਵੀ ਦੇਖਿਆ ਦੇਖਿਆ ਹੋਣਾ। ਜਦੋਂ ਆਪਾਂ ਕਿਤੇ ਖਾਣ ਜਾਂਦੇ ਹਾਂ ਦੇਖੋ, ਵੀ ਇੱਕ ਛੋਟੀ ਜਿਹੀ ਕੋਲੀ 'ਚ ਹੁੰਦੀ ਆ ਆਪਾਂ, ਦੇਖੋ ਕਿੰਨੀ ਮਹਿੰਗੀ ਦਿੰਦੀ ਨੇ ਉਹ, ਤੇ ਜਦੋਂ ਕਿ ਘਰੇ ਆਪਾਂ ਜੇ ਆਪ ਬਣਾ ਕੇ ਖਾਂਦੇ ਹਾਂ ਓਨੇ ਵਿੱਚ ਆਪਣੇ ਸਾਰੇ ਜੀਅ ਖਾ ਲੈਂਦੇ ਨੇ ਘਰ ਦੇ
ਹਾਂਜੀ ਦੇਖੋ ਲਗਾ ਲੋ ਆਪਾਂ ਬਾਹਰ ਜਾ ਕੇ ਵੀ ਖਾਂਨੇ ਆਂ। ਆਪਾਂ ਸਿਆਦੀ ਜੀ ਦਾਲ ਬਨਾਨੇ ਆ, ਆਪਾਂ ਨੂੰ ਓ ਵੀ ਬੜੀ ਵਧੀਆ ਲੱਗਦੀ ਆ। ਪਰ ਜੇ ਆਪਾਂ ਬਾਰ ਜਾ ਕੇ ਖਾਵਾਂਗੇ, ਇੱਕ ਤਾਂ ਹੁੰਦੀ ਬੋਤ ਘੱਟ ਆ। ਓਦੇ ਸਕਦਾ ਵੀ ਨਈ ਤੇ ਉੱਤੋਂ- ਮਸਾਲੇ ਵਗੈਰਾ ਵੀ ਬੋ ਜਾਦਾ ਪਾਏ ਹੁੰਦੇ ਨੇ।
ਓ ਹਾਂਜੀ ਓਹੀ ਤਾਂ ਹੈਗਾ ਵੀ ਦੇਖੋ ਨਾਲੇ ਤਾਂ ਦੇਖੋ ਆਪਾਂ ਤੋਂ ਪੈਸੇ ਜਾਦਾ ਲੈਂਦੇ ਨੇ ਓਹ। ਤੇ ਨਾਲੇ ਲਗਾਲੋ ਆਪਾਂ ਨੂੰ- ਦਾਲਾਂ, ਸਬਜ਼ੀਆਂ ਵੀ ਨੀ ਓ ਤੇ ਆਪਾਂ ਦੇਖੋ ਖਾਂਦੇ ਵੀ ਨੀ ਓਨਾਂ ਨੂੰ ਪੂਰੀ ਕਿਉਂਕਿ ਮਸਾਲੇ ਏਨਾ- ਜਾਦਾ ਹੁੰਦੇ ਨੇ। ਆਪਾਂ ਚਲੋ -ਹਾਂਜੀ ਜੇ ਆਪਾਂ- ਖਾ ਵੀ ਲਿੰਣੇ ਆਂ। ਬਾਅਦ ਚ ਓਹੀ ਆਪਾਂ ਹੁਣ ਬਿਮਾਰ ਹੋ ਜਾਂਨੇ ਆਂ। ਜਿਵੇਂ ਹੁਣ ਆਪਾਂ ਬਿਆ ਸ਼ਾਦੀਆਂ' ਚ ਲਗਾਲੋ। ਓਦੋਂ ਵੀ ਤਾਂ ਆਪਾਂ ਖਾਂਦੇ ਹੀ ਹਾਂ।
ਹਾਂਜੀ ਦੇਖੋ ਪੈਲਾਂ ਆਪਾਂ ਬਾਰ ਜਾ ਕੇ ਖਾਂਣੇ ਆਂ। ਬਾਰ ਤਾਂ ਜਦੋਂ ਆਪਾਂ ਬਾਰ ਜਾ ਕੇ ਖਾਣਾ। ਓ- ਓਥੇ ਪੈਸੇ ਲਾਓ। ਫੇਰ ਜੇ ਤਾ ਆਪਾਂ ਬਿਮਾਰ ਹੋ ਜਾਂਨੇ ਆਂ ਫੇਰ- ਡਾਕਟਰਾਂ ਨੂੰ ਦੋ ਓਨੇ ਪੈਸੇ। ਆ ਖਾਓ ਮਤਲਬ ਕੀ ਲਿਮੀਟ- ਚ ਰੈ ਕੇ ਖਾਓ। ਹੁਣ ਹਾਂ ਮੀਨੇ 'ਚ ਇੱਕ ਦੋ- ਤਿੰਨ ਵਾਰੀ ਹੋ ਗਿਆ ਖਾ ਲਿਆ।
ਹਾਂਜੀ- ਹਾਂਜੀ ਵੀ ਦੇਖੋ ਦੇਖ ਕੇ ਹੀ ਖਾਣਾ ਚਾਹੀਦਾ। ਕਿਉਂਕਿ ਦੇਖੋ- ਅੱਜ-ਕੱਲ, ਬਮ-
ਵੀ ਰੋਜ਼ ਈ ਬਾਹਰੋਂ ਖਾਓ।
ਹਾਂਜੀ ਅੱਜ ਕੱਲ੍ਹ ਦੇਖੋ ਬਿਮਾਰੀਆਂ ਦਾ ਵੀ ਨੀ ਪਤਾ ਚੱਲਦਾ ਬਿਲਕੁਲ ਵੀ। ਤੁਆਨੂੰ ਪਤਾ ਈ ਆ। ਏਸ ਕਰਕੇ ਵੀ ਥੋੜਾ- ਆਪਾਂ ਨੂੰ ਚਲੋ -ਅਗਰ ਆਪਣੀ ਸੇਤ ਈ- ਸਹੀ ਰਹੇਗੀ ਫੇਰ ਹੀ ਆਪਾਂ ਕੋਈ ਕੰਮ ਕਰ ਸਕਦੇ ਆ ਨਾ। ਮੈਡਮ ਸ਼ੋਰ ਨਾ ਕਰੋ।
ਹਾਂਜੀ- ਹਾਂਜੀ ਮੈਮ।
ਇਸ ਕਰਕੇ ਵੇਖੋ। ਹੁਣ ਜੇ ਆਪਣੀ ਸੇਤ ਈ ਨੀ ਠੀਕ ਰ‌ਏਗੀ, ਫੇਰ ਆਪਾਂ ਕੀ ਕੰਮ ਕਰ ਸਕਦੇ ਆਂ।
ਹਾਂਜੀ -ਹਾਂਜੀ ਫੇਰ ਤਾਂ ਆਪਣਾ ਕੰਮ ਕਰਨ ਨੂੰ ਵੀ ਨੀ ਦਿਲ ਕਰਦਾ। ਫੇਰ ਤਾਂ ਆਪਣਾ ਕੁੱਝ ਵੀ ਕਰਨ ਨੂੰ ਦਿਲ ਨੀ ਕਰਦਾ। ਫੇਰ ਤਾਂ ਪਏ ਰੈਂਦੇ ਆਂ। ਹੁਣ ਤਾਂ ਗਰਮੀ 'ਚ ਚਲੋ ਪਿਆ ਵੀ ਨੀ ਜਾਂਦਾ, ਗਰਮੀ ਬੋਤ ਹੋਗੀ।
ਕਿਉਂਕਿ ਦੇਖੋ ਸੇਹਤ ਸਭ ਤੋਂ ਜ਼ਰੂਰੀ ਆਪਣੇ ਲਈ। ਅਗਰ ਆਪਣੀ ਸੇਤ ਠੀਕ ਰ‌ਏਗੀ ਨਾ ਫੇਰ ਹੀ ਆਪਾਂ ਕੋਈ ਕੰਮ ਕਰ ਸਕਦੇ ਆਂ।
ਹਾਂਜੀ-ਹਾਂਜੀ
ਨਹੀਂ ਆਪਾਂ ਕੋਈ ਕੰਮ ਹੀ ਨੀ ਕਰ ਸਕਦੇ ਹੈਗੇ। ਕਿਉਂਕਿ ਜਦੋਂ ਆਪਣਾ ਸਰੀਰ ਈ ਨੀ ਠੀਕ ਰ‌ਊਗਾ। ਏਹੀ ਆ ਕੀ ਸਾਨੂੰ ਆਪਣਾ ਸਰੀਰ ਠੀਕ ਰੱਖਣ ਲਈ ਦੇਖੋ- ਆਪਣੀ ਇਕ ਤੰਦਰੁਸਤ ਜੀਵਨ ਜੀਣ ਲਈ ਆਪਣੇ ਸਰੀਰ ਤੋਂ ਲਾ ਲਓ- ਵੀ ਆਪਾਂ ਨੂੰ ਵਧੀਆ ਖਾਣਾ- ਖਾਣਾ ਚਾਹੀਦਾ। ਤੇ ਆਪਾਂ ਨੂੰ ਦੇਖੋ ਜਿਵੇਂ ਹੁਣ- ਜਾਦਾਤਰ ਹਰੀਆਂ ਸਬਜ਼ੀਆਂ ਹੋ ਗਈਆਂ। ਓਹੀ ਖਾਣੀਆਂ ਚਾਹੀਦੀਆਂ ਨੇ। ਹੋਰ ਮੈਮ ਤੁਸੀਂ ਵੀ ਖਾਂਦੇ ਹੋਵੋਂਗੇ ਹਰੀਆਂ ਸਬਜ਼ੀਆਂ।
ਹਾਂਜੀ ਮੈਮ ਦੇਖੋ ਕੋਈ ਕੋਈ ਹਰੀ ਸਬਜ਼ੀ ਏ ਦੇਖੋ ਵਧੀਆ ਲੱਗ, ਹਰੀ ਤੇ ਸਬਜ਼ੀ ਚਲੋ ਅਸੀਂ ਸਾਰੀ ਖਾ ਲੈਂਣੇ ਆਂ। ਪਰ ਕੁੱਝ ਸਬਜ਼ੀਆਂ ਹੁੰਦੀਆਂ ਨੇ ਜਿਵੇਂ ਲਗਾ ਲੋ- ਘੀਆ ਤੋਰੀ ਐਵੇਂ ਦੀਆਂ ਸਬਜ਼ੀਆਂ ਥੋੜ੍ਹੀਆਂ ਜੀਆਂ ਘੱਟ ਏ ਪਸੰਦ ਨੇ ਨਾ। ਚਲੋ ਖਾਣੀਆਂ ਚਾਹੀਦੀਆਂ ਨੇ ਆਪ ਨੂੰ। ਆਪਣੇ ਲਈ ਬੋਤ ਲਾਭਦਾਇਕ ਨੇ ਇਹ। ਪਰ ਚਲੋ ਆਪਾਂ ਨੂੰ ਵਧੀਆ ਨੀ ਲੱਗਦੀਆਂ ਕਈ ਚੀਜ਼ਾਂ ਐਵੇਂ ਹੁੰਦੀਆਂ ਨੇ ਹਨਾ। ਪਰ ਓਦੇ ਜਿੱਦਨ ਮਤਲਬ ਕਿ ਲਗਾ ਲੋ - ਘੀਆ ਤੋਰੀ ਬਣਿਆ ਹੁੰਦਾ ਘਰ ਚ ਕੋਈ ਆਪਾਂ ਸ਼ੱਕ- ਰ ਨਾਲ ਰੋਟੀ ਖਾ ਲੀ ਹਨਾ। ਕੋਈ ਚਾਰ ਨਾਲ ਰੋਟੀ ਖਾ ਲੀ, ਕੋਈ ਚਟਨੀ ਨਾਲ ਖਾ ਲੀ।
ਹੁਣ ਦੇਖੋ ਏਹੀ ਆ ਕਿ ਜਿਵੇਂ ਹੁਣ ਮੈਂ ਕੁਛ ਸਬਜ਼ੀਆਂ ਨਹੀਂ ਖਾਂਦੀ ਹੈਗੀ। ਮੈਨੂੰ ਨਹੀਂ ਪਸੰਦ, ਪਰ ਕਿ ਦੇਖੋ- ਆਪਾਂ ਨੂੰ ਪਤਾ ਹੁੰਦਾ ਕਿ ਆਪਣੇ ਸਰੀਰ ਲਈ ਇਹ ਜ਼ਰੂਰੀ ਨੇ। ਪਰ ਆਪਾਂ ਨੂੰ ਚਲੋ ਇਹ ਆ ਵੀ ਸ਼ੁਰੂ ਤੋਂ ਆਪਾਂ ਨੂੰ ਇਹ ਚੀਜ਼ ਨਹੀਂ ਵੀ ਕੋਈ ਚੀਜ਼ ਪਸੰਦ ਹੁੰਦੀ। ਇਸ ਕਰਕੇ
ਹਾਂਜੀ, ਹਾਂਜੀ।
ਪਰ ਦੇਖੋ ਡੋਕਟਰ ਵੀ ਆਪਾਂ ਨੂੰ ਦੇਖੋ ਏਹੀ ਦੱਸਦੇ ਨੇ ਵੀ ਤਾਂ ਆਪਾਂ ਨੂੰ ਤਾਜ਼ੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਜਾਦਾਤਰ ਤੇ ਜਾਦਾਤਰ ਆਪਾਂ ਨੂੰ ਹਰੀਆਂ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਨੇ। ਹਾਂਜੀ, ਹਾਂਜੀ ਇਸ ਕਰਕੇ। ਹੋਰ ਦੱਸੋ ਮੈਮ, ਤੁਸੀਂ ਰੋਟੀ ਪਾਣੀ ਬਣਾ ਲਿਆ।
ਹਾਂ ਨਹੀਂ ਹਾਂਜੀ, ਹਾਂਜੀ ਮੈਂ ਤਾਂ ਖਾ ਵੀ ਲਿਆ।
ਅੱਛਾ, ਅੱਛਾ ਠੀਕ ਹੈ, ਠੀਕ ਹੈ।
ਚਲੋ ਮੰਮਾ ਉਹਨਾਂ ਨੇ ਬਣਾ ਲਿਆ ਸੀਗਾ।
ਹਾਂਜੀ, ਹਾਂਜੀ।
ਤਾਂ ਕਰਕੇ ਵੈਸੇ ਮੰਮਾ ਕਹਿੰਦੀ ਚੱਲ ਆਪਾਂ ਖਾ ਲਈਏ ਵੀ ਤੇਰੇ ਪਾਪਾ ਨੇ ਤਾਂ ਕੱਲੇ ਨੀ ਖਾਣੀ ਆ।
ਠੀਕ ਹੈ, ਠੀਕ ਹੈ।
ਹਾਂਜੀ ਹਜੇ ਮੇਰੇ ਬ੍ਰਦਰ ਆਉਣਗੇ ਉਹ ਖਾ ਲੈਣਗੇ ਆ ਕੇ ਉਹਨਾਂ ਨੂੰ ਪਾ ਕੇ ਦੇ ਦਾਂਗੇ।
ਠੀਕ ਹੈ ਠੀਕ ਚਲੋ ਇਹ ਵੀ ਵਧੀਆ ਠੀਕ। ਈਮੇਲ ਮੈਮ ਐਵੇ ਹੁੰਦਾ ਦੇਖੋ ਤੁਹਾਡੀ ਜਆਇੰਟ ਫੈਮਲੀ ਆ।
ਹਾਂਜੀ, ਹਾਂਜੀ ਮੇਰੀ ਮੈਮ ਜੁਆਇੰਟ ਫੈਮਲੀ ਆ।
ਅੱਛਾ, ਅੱਛਾ।
ਹਾਂਜੀ ਹੁਣ ਦੇਖੋ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਹੁਣ ਚਲੋ ਮੈਥ ਤੇ ਮੰਮੀ ਅੰਦਰ ਪਈਆਂ ਦੇਖੋ ਹਨਾ ਤੇ ਹੋਰ ਵੀ ਫੈਮਲੀ ਆ ਹੁਣ ਮੇਰੇ ਬ੍ਰਦਰ ਵਗੈਰਾ ਆਉਣਗੇ ਉਹ ਉਹਨਾਂ ਤੋਂ ਲੈ ਕੇ ਰੋਟੀ ਖਾ ਲੈਣਗੇ।
ਹਾਂਜੀ, ਹਾਂਜੀ ਇਹ ਤਾਂ ਹੈਗਾ ਵੀ ਦੇਖੋ ਜੁਆਇੰਟ ਫੈਮਲੀਆਂ ਚ ਹੁੰਦਾ ਹੀ ਆ ਨਾ ਐਵੇਂ ਦੇਖੋ ਐਵੇਂ ਤਾਂ ਜੇ ਕੋਈ ਕਿਤੇ ਜਾਂਦਾ ਫੇਰ ਤਾਂ ਚਲੋ ਘਰੇ ਕੰਮ ਲਈ ਵੀ ਚਲੋ ਸਰ ਜਾਂਦਾ ਨਹੀਂ ਤਾਂ ਅੱਜ ਕੱਲ ਕਿਸੇ ਤੋਂ ਹੋ ਰਿਹਾ ਵੀ ਨਹੀਂ ਜਾਂਦਾ ਕਿਤੇ। ਕਿਉਂਕਿ ਦੇਖੋ ਸਾਰਿਆਂ ਨੂੰ ਇੰਨੇ ਕੰਮ ਹੁੰਦੇ ਨੇ ਹਨਾ ਕਿ ਅਗਲਾ ਅੱਜ ਅੱਜ ਕੱਲ੍ਹ ਇਕੱਲੇ ਕੱਲੇ ਨੇ ਸਾਰੇ।
ਹਾਂਜੀ, ਹਾਂਜੀ।
ਇਸ ਕਰਕੇ ਹੋਰ ਦੱਸੋ ਮੈਮ ਹਾਂਜੀ।
ਹਾਂਜੀ ਸਭ ਨੂੰ ਦੇਖੋ ਕੋਈ ਨਾ ਕੋਈ ਕੰਮ ਹੁੰਦਾ ਆ ਤੇ ਉਹ ਕੰਮ ਵੀ ਜ਼ਰੂਰੀ ਸਮਝਣੇ ਚਾਹੀਦੇ ਆ ਆਪ ਨੂੰ। ਹਰ ਕੰਮ ਨੂੰ ਦੇਖੋ ਕੋਈ ਕੰਮ ਨੂੰ ਆਪ ਨੂੰ ਛੋਟਾ ਵੱਡਾ ਵੀ ਨੀ ਸਮਝਣਾ।
ਹਾਂਜੀ ਹਾਂਜੀ ਉਹੀ ਆ ਕਿ ਕੰਮ ਦਾ ਦੇਖੋ ਕਰਨਾ ਹੀ ਪੈਂਦਾ।
ਪੈਂਦਾ ਆ ਹਾਂਜੀ, ਹਾਂਜੀ।
ਕਿਉਂਕਿ ਦੇਖੋ ਕੋਈ ਵੀ ਅਗਰ ਆਪਾਂ ਹੁਣ ਕਹੀਏ ਤੇ ਲੋਕਾਂ ਨੂੰ ਵੀ ਦੇਖੇ ਵਿਚਾਰਿਆਂ ਦੇ ਸਰੀਰ ਵੀ ਨਹੀਂ ਸਹੀ ਹੁੰਦੇ ਪਰ ਦੇਖੋ ਕੰਮ ਉਹ ਵੀ ਕਰਦੇ ਨੇ ਹਾਂਜੀ, ਹਾਂਜੀ ਕਿਉਂਕਿ ਦੇਖੋ ਮਿਹਨਤ ਹੀ ਆ ਸਭ ਤੋਂ ਜ਼ਰੂਰੀ
ਮਿਹਨਤ ਹਾਂਜੀ ਦੇਖੋ ਇੱਕ ਮਿਹਨਤ ਹੋ ਗਈ ਇੱਕ ਆਪਣੇ ਦੇਖ ਲਓ ਅ ਕਰਮ ਹੋ ਗਈ ਕਿਸਮਤ। ਕਿਸਮਤ ਵੀ ਬਹੁਤ ਜ਼ਰੂਰੀ ਹੈ, ਜੇ ਆਪਣਾ ਕਿਸਮਤ ਵੀ ਨਹੀਂ ਸਾਥ ਦੇਗੀ ਨਾ ਫੇਰ
ਹਾਂਜੀ, ਹਾਂਜੀ ਉਹੀ ਵੀ ਆ ਕਿ ਦੇਖੋ ਆਪਾਂ ਨੂੰ ਇਮਾਨਦਾਰੀ ਨਾਲ ਹੀ ਕੰਮ ਕਰਨਾ ਚਾਹੀਦਾ ਉਸੇ ਦੀ ਹੀ ਜਿੱਤ ਹੁੰਦੀ ਹੈ ਜਿਹੜਾ ਵਿਅਕ ਦੀ ਇਮਾਨਦਾਰੀ ਨਾਲ ਕੰਮ ਕਰਦਾ। ਅੱਜ ਕੱਲ੍ਹ ਤੁਸੀਂ ਦੇਖੋ ਦੇਖ ਹੀ ਰਹੇ ਹੋ ਸਾਰਾ ਕੁਛ। ਹਾਂਜੀ-ਹਾਂਜੀ ਕਰਕੇ ਵੀ ਇਮਾਨਦਾਰੀ ਦੇਖੋ ਅੱਜ ਦੇ, ਸਮੇਂ ਚ ਸਭ ਤੋਂ ਜ਼ਰੂਰੀ ਆ
ਹਾਂਜੀ ਦੇਖੋ ਜਿਹੜਾ ਮਿਹਨਤ ਕਰੂਗਾ ਉਸਨੂੰ ਮਿਹਨਤ ਦਾ
ਹਾਂਜੀ-ਹਾਂਜੀ ਉਹੀ ਤਾਂ ਹੈਗਾ ਜੀ, ਦੇਖੋ ਹੋਰ ਦੱਸੋ ਮੈਮ ਕੋਈ ਗੱਲਬਾਤ
ਹਾਂ
ਤੁਸੀਂ ਪਲੱਸ ਵਨ ਕਿਹੜੇ ਸਟਰੀਮ ਚ, ਕਰ ਰਹੇ ਹੋ ਮੈਮ
ਮੈਮ ਮੈਂ ਮੈਡੀਕਲ ਚ, ਕਰ ਰਹੀ ਹਾਂ
ਓਕੇ-ਓਕੇ ਠੀਕ ਹੈ ਠੀਕ ਹੈ
ਹਾਂਜੀ-ਹਾਂਜੀ ਹੋਰ ਸੁਣਾਓ ਮੈਮ, ਮੈਮ ਤੁਸੀਂ ਕੀ ਕਰਦੇ ਹੋ ਸਟੱਡੀ ਚ, ਵੈਸੇ
ਹਾਂਜੀ-ਹਾਂਜੀ ਮੈਮ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ
ਅੱਛਾ ਹੋ ਗਈ ਕੀ ਕਰ ਰਹੇ ਹੋ ਮੈਮ
ਹਾਂਜੀ-ਹਾਂਜੀ, ਮੈਮ ਮੇਰੀ ਚੱਲ ਰਹੀ ਆ, ਬਸ।
ਅੱਛਾ, ਕੀ ਕਰ ਰਹੇ ਹੋ, ਮੈਮ ਤੁਸੀਂ?
ਹਾਂਜੀ, ਮੈਂ ਤਾਂ ਬੀ ਏ ਆਰਟਸ ਚ, ਹੀ ਕਰ ਰਹੀ ਹਾਂ ਮੈਮ।
ਅੱਛਾ-ਅੱਛਾ ਚਲੋ ਵਧੀਆ ਗੱਲ ਆ, ਹਨਾ
ਹਾਂਜੀ-ਹਾਂਜੀ।
ਮੈਨੂੰ ਤਾਂ ਮੈਂ, ਵੀ ਵੈਸੇ ਤਾਂ ਆਰਟਸ ਹੀ ਕਰਨੀ ਸੀ, ਪਰ ਮੇਰੀ ਸਿਸਟਰ ਨੇ, ਮੇਰੇ ਕਜ਼ਨ ਸਿਸਟਰ ਹੈ ਨਾ ਉਹਨਾਂ ਨੇ ਮੈਨੂੰ ਬੜਾ ਉਹ ਕੀਤਾ ਕਹਿੰਦੀ ਵੀ, ਤੂੰ ਮੈਡੀਕਲ ਲਿਆ, ਉਹਨਾਂ ਨੇ ਵੀ, ਮੈਡੀਕਲ ਕੀਤੀ ਹੋਈ ਸੀ ਨਾ ਤਾਂ ਕਰਕੇ, ਫੇਰ ਉਹ ਕਹਿਣ ਲੱਗੇ ਵੀ, ਮੈਡੀਕਲ ਲੈ ਤੂੰ ਵੀ, ਤਾਂ ਕਰਕੇ ਫੇਿਰ ਮੈ
ਸਕੂਲ ਚ ਪੜ੍ਹੇ ਸੀਗੇ
ਨਹੀਂ ਮੈਮ, ਮੈਂ ਗਵਰਮੈਂਟ ਚ ਸੀਗੀ ਪਹਿਲਾਂ ਇੱਕ-ਦੋ ਮਤਲਬ ਕਿ ਮੈਂ ਪੰਜਵੀਂ ਤੱਕ ਤਾਂ ਮੈਂ ਪ੍ਰਾਈਵੇਟ 'ਚ ਸੀਗੀ, ਉਸ ਤੋਂ ਬਾਅਦ ਮੈਂ ਗਵਰਮੈਂਟ 'ਚ ਆ ਗਈ ਸੀਗੀ।
ਠੀਕ ਐ ਠੀਕ।
ਹਾਂਜੀ, ਹਾਂਜੀ ਤੇ ਉਹਨੇ ਮੈਨੂੰ ਥੋੜਾ ਜਿਹਾ ਜ਼ਿਆਦਾ ਫੋਰਸ ਕੀਤਾ ਤਾਂ ਕਰਕੇ ਫਿਰ ਮੈਨੂੰ ਵੀ, ਮੈਡੀਕਲ ਲੈਣੀ ਪਈ, ਉਹਨੇ ਵੀ ਮੈਡੀ ਉਹ ਵੀ, ਮੈਡੀਕਲ ਕਰਦੀ ਐਂ।
ਇਹ ਹੀ ਹੁੰਦਾ ਨਾ ਦੇਖੋ, ਜਿਵੇਂ ਘਰ ਚ ਇੱਕ-ਦੋ ਮੈਂਬਰ ਕੋਈ ਕਰਦਾ, ਫਿਰ ਗੱਲ ਆਪਾਂ ਨੂੰ ਉਵੇਂ ਹੀ ਕਰਨਾ ਪੈਂਦਾ। ਜਿਵੇਂ ਉਹ ਕਹਿੰਦੇ ਨੇ, ਕਿਉਂਕਿ ਦੇਖੋ ਅਗਰ ਸਾਰੇ ਇੱਕੋ ਈ, ਸਟਰੀਮ ਕਰੇ ਜਾਣਗੇ
ਹਾਂਜੀ, ਫੇਰ ਤਾਂ ਮੈਨੂੰ ਐਂ ਹੋ ਗਿਆ, ਵੀ ਜਦੋਂ ਜਦ ਇਹਨੇ ਹੀ ਕਰ ਲਈ, ਫੇਿਰ ਮੈਂ ਵੀ ਕਰ ਹੀ ਲਊਂਗੀ
ਹਾਂਜੀ-ਹਾਂਜੀ। ਇਹੀ ਤਾਂ ਹੈਗਾ ਦੇਖੋ ਹਾਂਜੀ।
ਕੋਈ ਮਤਲਬ ਕਿ ਐਂ ਨੀ ਸਮਝਣਾ ਚਾਹੀਦਾ, ਹੁਣ ਵੀ ਮੈਡੀਕਲ ਔਖੀ ਆ ਜਾਂ ਨੋਨ ਮੈਡੀਕਲ ਲ ਔਖੀ ਹੈ, ਆਰਟਸ ਸੌਖੀ ਹੈ, ਦੇਖੋ ਆਪਣੀ-ਆਪਣੀ ਜਗ੍ਹਾ ਹੁਣ ਦੇਖੋ ਮਿਹਨਤ ਕਰਨੀ ਚਾਹੀਦੀ ਹੈ‌। ਉਹ ਤਾਂ ਆਪਣੀ-ਆਪਣੀ ਜਗ੍ਹਾ ਤੇ ਸਭ ਕੁਝ ਠੀਕ ਹੈ ਹਾਂਜੀ-ਹਾਂਜੀ
ਵੀ ਮਿਹਨਤ ਸਭ ਤੋਂ ਜ਼ਰੂਰੀ ਆ। ਅਗਰ ਤੁਸੀਂ ਹੁਣ ਮੈਡੀਕਲ ਆ ਜਾਂ ਕੋਈ ਆਰਟਸ ਦਾ ਬੱਚਾ ਵੀ ਆ ਜੇ ਅਗਰ ਉਹ ਮਿਹਨਤ ਹੀ ਨਹੀਂ ਕਰੂੰਗਾ, ਤਾਂ ਉਹ ਆਰਟਸ ਦੇ ਪੇਪਰਾਂ ਚ, ਹੀ ਨੀ ਪਾਸ ਹੋ ਸਕਦਾ ਹੈਗਾ। ਕੁਛ ਬੱਚੇ ਦੇਖੋ ਐਵੇਂ ਵੀ ਹੁੰਦੇ ਨੇ, ਵੀ ਨਕਲ ਮਾਰ ਕੇ ਵੀ, ਚਲੋ ਹੋ ਜਾਂਦੇ ਨੇ। ਪਰ ਉਹ ਤਾਂ, ਅੱਗੇ ਪਤਾ ਲੱਗਦਾ, ਨਾ ਦੇਖੋ ਉਹ ਚੀਜ਼ ਦਾ ਕਿਉਂਕਿ ਦੇਖੋ ਅੱਗੇ ਦੇਖੋ ਇਹ ਆ ਵੀ ਨੌਲੇਜ ਆਉਣੀ ਜ਼ਿਆਦਾ ਜ਼ਰੂਰੀ ਆਪਾਂ ਨੂੰ। ਕਿਸੇ ਵੀ ਚੀਜ਼ ਦੀ ਅਗਰ ਨੋਲਜੀ ਨਹੀਂ ਹੋਏਗੀ, ਕਿਤਾਬੀ ਕੀੜਾ ਹੀ ਹੋਇਆ। ਉਹਦੀ ਵੀ
ਵੈਲਿਊ ਨੀ ਹੈਗੀ। ਹਾਂਜੀ ਆਪਾਂ ਨੂੰ ਸਾਡੇ ਕੋਲ ਸਾਰੇ ਪਾਸੇ ਧਿਆਨ ਦੇਣਾ ਚਾਹੀਦਾ। ਹੁਣ ਨੂੰ ਐਂ ਵੀ ਨੀ ਆਪਾਂ ਕਿਤਾਬਾਂ ਹਜੇ ਬੜੇ ਰਹੀਏ, ਆਪਾਂ ਨੂੰ ਖੇਡਾਂ ਕੂਦਾਂ ਵੱਲ ਵੀ, ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ ਆ।
ਹਾਂਜੀ-ਹਾਂ
ਜਾਂ ਕੋਈ ਐਂ ਨੀ ਹੈਗਾ ਵੀ ਸਾਰਾ ਟਾਈਮ ਖੇਡਾਂ ਵੱਲ ਧੇਆਨ ਰਹੋ, ਪੜਾਈ ਵੱਲ ਆ ਆਪਾਂ ਨੂੰ ਸਾਰੇ ਕੀਤੇ ਸਮਾਂ ਬਰਾਬਰ-ਬਰਾਬਰ ਦੇਣਾ ਚਾਈਦਾ ਏ।
ਹਾਂਜੀ। ਹੋਰ ਤੋਡੀਆਂ ਕੀਨੀਆਂ ਕੋਲਾਂ ਹੋ ਗਈਆਂ ਮੈਡਮ ਅੱਜ?
ਮੈਮ ਅੱਜ ਤਾਂ ਦੇਖੋ ਮੇਨੇ ਤਾਂ ਕੋਈ ਕੀਤੀ ਨੀ ਹੈਗੀ, ਕੋਕੀ ਮੇਰੇ ਆਲੇ ਚ ਸੋਅ ਨੀ ਨਾ ਹੋ ਰੀ ਮੇਰੇਲੇ ਮੇਰੇ ਆ ਤੋਂ ਲੱਗ ਗ ਨੀ ਰੀ ਕੀਤੇ।
ਅੱਛਾ-ਅੱਛਾ, ਤੁਸੀਂ ਵੀ ਨਾ ਕੰਪਲੇਂਟ ਪਾ ਦੇਓ ਕੱਲ ਨੂੰ ਫੇਰ ਜਦੋਂ ਨਹੀ ਲੱਗੂ, ਹਾਂ ਤੁਸੀਂ ਨਾ ਪਤਾ ਫੇਰ ਕੰਪਲੇਂਟ ਪਾ ਲੇਓ।
ਹਾਂਜੀ-ਹਾਂਜੀ ਮੈਂ ਕੰਪਲੇਂਟ ਪਾਵਾਂਗੀ।
ਚਲੋ ਲੋੜ ਵੀ ਨੀ, ਜੇ ਧਾਡੀਆਂ ਰਸੀਵਡ ਈ ਹੋ ਗੀਆਂ ਰਸੀਵਡ ਈ ਬਨ ਦੇ ਓ ਤੁਸੀ। ਤੁਡੀਆਂ ਤਾਂ ਫੇਰ ਵੀ ਛੇ-ਛੇ ਕਰਕੇ ਪੂਰੀਆਂ ਹੋ ਜਾਣੀਆਂ।
ਹਾਂਜੀ-ਹਾਂਜੀ ਹੁਣ ਵੀ ਮੇਰੀ ਛੇਵੀਂ-ਸੱਤਵੀਂ ਕੋਲ ਆ।
ਬਸ ਫੇਰ ਕੱਲ ਮੇਰੇ ਨਾਲ ਕਰ ਲੇਓ, ਆਪਣੇ ਫਰੈਂਡ ਨਾਲ ਐਵੇਂ ਹੋ ਜਾਣਗੀਆਂ ਪੂਰੀਆਂ, ਹਾਂਜੀ-ਹਾਂਜੀ। ਮੇਰੀਆਂ ਵੀ ਅੱਜ ਮੈਮ ਸੱਤ ਹੋਈਆਂ ਮੇਰੀ ਅੱਠਵੀਂ ਕੋਲ ਆ।
ਹਾਂਜੀ, ਮੇਰੀਆਂ ਵੀ ਬਸ ਐਨੀ ਕੁ ਹੋ ਗਈਆਂ ਮੈਮ।
ਤੇ ਪ੍ਰੋਬਲਮ ਆ ਰੀ ਸੀਗੀ ਲੱਗ ਨੀ ਰਈ ਸੀਗੀ ਅੱਜ ਹੁਣ ਲੱਗੀ ਆ ਮੈਂ ਵੀ ਫੇਰ ਥੋੜਾ ਕੰਪਲੇਂਟ
ਹਾਂਜੀ-ਹਾਂਜੀ ਮੈਨੂੰ ਮੈਂ ਪੈਂਲਾਂ ਵੀ ਕੀਸੇ ਤੋਂ ਪੁੱਛੇਆ ਸੀ ਓ ਕੈਂਦੀ ਵੀ ਹਾਂਜੀ-ਹਾਂਜੀ ਠੀਕ ਐ ਜੀ ਠੀਕ ਐ, ਕੈਂਦੀ ਸਾਡੇ ਤਾਂ ਸੂਟ